ਭਾਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਘਰ ਪਰਿਵਾਰ ਵਧੀਆ
ਵਧੀਆ ਤੁਸੀਂ ਸੁਣਾਓ ਕੀ ਕਰਦੇ ਸੀ
ਬਸ ਬੈਠੇ ਸੀ ਵੇਖ ਰਹੇ ਸੀ ਸੋਸ਼ਲ ਮੀਡੀਆ ਅੱਜ ਕੱਲ ਦਾ
ਹਾ
ਸੋਸ਼ਲ ਮੀਡੀਆ ਦੇਖ ਰਹੇ ਸੀ ਅੱਜ ਕੱਲ ਦਾ ਵੀ ਦੇਖੋ ਕਿੰਨਾ ਵਧ ਗਿਆ ਸੋਸ਼ਲ ਮੀਡੀਆ ਮੈਂ ਕਿਹਾ ਸੋਸ਼ਲ ਮੀਡੀਆ ਵੇਖ ਰਹੇ ਸੀ ਅੱਜ ਕੱਲ ਦਾ
ਹੈਲੋ
ਹੋਰ ਸੁਣਾਓ ਅੱਛਾ
ਮੈਂ ਕਿਹਾ ਸੋਸ਼ਲ ਮੀਡੀਆ ਦੇਖ ਰਹੇ ਸੀ ਭਾਜੀ ਅੱਜਕੱਲ ਦਾ ਬਾਈ ਕਿੰਨਾ ਵੱਧ ਗਿਆ
ਆ ਲੋਕੀ ਕਿੰਨਾ ਜਿਆਦਾ ਯੂਜ ਕਰ ਰਹੇ ਨੇ ਸਵੇਰੇ ਉੱਠਦੇ ਨੇ ਸੋਸ਼ਲ ਮੀਡੀਆ ਤੇ ਹੀ ਆ ਜਾਂਦੇ ਨੇ ਕਦੀ ਇੰਸਟਾਗਰਾਮ। ਇੰਸਟਾਗਰਾਮ ਚਲਾ ਰਹੇ ਨੇ ਕਦੀ ਫੇਸਬੁਕ ਚਲਾ ਰਹੇ ਨੇ।
ਅ
ਹਾਂ ਤੇ ਅੱਜ ਕੱਲ ਤੁਸੀਂ ਵੇਖ ਸਕਦੇ ਹੋ ਕਿ। ਭਾਈ ਕਲੀਅਰ ਬੋਲੋ ਥੋੜਾ ਆਵਾਜ਼ ਘੱਟ ਆ ਰਹੀ ਤੁਹਾਡੀ।
ਭਾਜੀ ਹੋਰ ਸੋਸ਼ਲ ਮੀਡੀਆ ਤੇ ਅੱਜ ਸੋਸ਼ਲ ਮੀਡੀਆ ਤੇ ਅੱਜਕੱਲ ਜਿਹੜੇ ਪੜਦੇ ਹੋ ਬੱਚੇ ਨੇ ਉਹਨਾਂ ਨੂੰ ਫਾਇਦਾ ਅੱਜ ਕੱਲ ਯੂ ਟੀਊਬ ਤੇ ਉਹਨਾਂ ਤੇ ਵੀਡੀਓ ਆ ਜਾਂਦੀ ਏ। ਉਹ ਜਿੰਨਾ ਮਰਜ਼ੀ ਸਮਝਣ ਉਹਦੇ ਤੇ।
ਹਾਂਜੀ ਇਹ ਤਾਂ ਗੱਲ ਹ ਹੁਣ ਦੇਖੋ ਅੱਜ ਕੱਲ ਜਿਵੇਂ ਜਨਰੇਸ਼ਨ ਵੇਖੋ ਸਵੇਰੇ ਉੱਠ ਕੇ ਪਹਿਲੇ। ਨਿਊਜ਼ ਪੇਪਰ ਪੜਦੀ ਸੀ ਤੇ ਉਹਨਾਂ। ਪਹਿਲੇ ਉਠਦੇ ਹੀ ਨਾ ਫੋਨ ਹੱਥ ਚ ਹੁੰਦਾ ਤੇ ਫੇਸਬੁਕ ਚਲਾਉਂਦੇ ਨੇ। ਤੇ ਫੇਸਬੁਕ ਤੇ ਕਿੰਨੇ ਹੀ ਚੈਨਲ ਬਣੇ ਹੋਏ ਨੇ। ਨਿਊਜ਼ ਦੇ ਹੁਣ। ਹੁਣ ਉਹ ਹਾਂ। ਫੇਸਬੁਕ ਤੇ ਕਲਿੱਪ ਬਣ ਬਣ ਕੇ ਨਾ ਉਹ ਰੀਲ ਵਗੈਰਾ ਆ ਜਾਂਦੀ ਆ ਤੇ ਉਧਰੋਂ ਦੇਖ ਲੈਂਦੇ। ਸਾਰੀ ਨਿਊਜ਼ ਉਧਰੋਂ ਦੇਖ ਲੈਂਦੇ ਨੇ ਸ਼ਹਿਰ ਦੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ।
ਸਮਜ ਨਹੀਂ ਆਈ ਨਿਊਜ਼ ਪੇਪਰ ਹੀ ਤਾਂ। ਨਿਊਜ਼ ਪੇਪਰ ਇਦਾਂ ਕਾਗਜ ਦਾ ਨਿਊਜ਼ ਪੇਪਰ ਆਉਂਦਾ ਸੀ। ਸੋਸ਼ਲ ਮੀਡੀਆ ਇਹੋ ਜਿਹਾ ਹੋ ਗਿਆ ਜਿਵੇਂ। ਆਨਲਾਈਨ ਖਾਂਦੇ ਨੇ ਬਈ ਇਧਰ ਹੋ ਰਿਹਾ। ਜਿੱਦਾਂ ਨੀਂਦ ਨਹੀਂ ਆਉਂਦੀ ਪਈ ਫੋਟੋ ਖਿੱਚ ਕੇ ਨਹੀਂ ਭੇਜ ਦੇ। ਹੋਰ ਜਿੱਦਾਂ ਉਹ ਖਾਂਦੇ ਨੇ ਬਈ ਆ ਹੋ ਰਿਹਾ ਵੀਡੀਓ ਬਣਾ ਕੇ ਭੇਜ ਮੇਲ ਲਾਈਵ। ਬਈ, ਐ ਹੋ ਚੁੱਕਿਆ ਇਧਰ, ਹੋ ਰਿਹਾ, ਔਰ ਇਹ ਹੋਏਗਾ। ਐ ਹੋਏਗਾ ਇੰਜ ਹੀ ਹੋਏਗਾ।
ਤੇ ਗੱਲ ਹੁਣ ਨਾ ਅੱਜਕੱਲ ਦੇਖ ਸਕਦੇ ਹੋ ਸੋਸ਼ਲ ਮੀਡੀਆ ਕਿੰਨਾ ਐਡਵਾਂਸ ਹੋ ਗਿਆ ਅੱਜਕੱਲ ਦਾ। ਤੁਸੀਂ ਉਹਨੇ ਘਰ ਬੈਠੇ। ਘਿਓ ਘਰ ਬੈਠੀ ਕੋਈ ਵੀ ਚੀਜ਼ ਮੰਗਾ ਸਕਦੇ ਹੋ। ਤੁਹਾਨੂੰ ਅਗਰ ਭੁੱਖ ਲੱਗੀਏ ਤੁਹਾਡੇ ਘਰ ਕੁਝ ਨਹੀਂ ਬਣਿਆ ਹੋਇਆ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ। ਦਿਓ ਤੁਹਾਡੇ ਘਰ ਦੇ ਬਾਹਰ ਆ ਕੇ ਤੁਹਾਨੂੰ ਮਤਲਬ ਖਾਣਾ ਦੇ। ਦੇ ਕੇ ਜਾਏਗਾ ਜੋ ਵੀ ਤੁਸੀਂ ਆਰਡਰ ਕੀਤਾ ਹੋਇਆ।
ਪਤਾ ਗੱਲ ਕੀ।
ਹੁਣ ਜਿਵੇਂ ਤੁਸੀਂ ਕਿ
ਹਾਂਜੀ ਹਾਂਜੀ।
ਜੇਤੁਸੀਂ ਕਿੱਧਰ ਜਾ ਰਹੇ ਹੋ ਘੁੰਮਨ। ਤੁਸੀਂ ਰਾਤ ਵੇਲੇ ਨਿਕਲ ਗਏ ਤੁਸੀਂ ਜਿੱਧਰ ਮਰਜ਼ੀ ਦਾ ਐਡਰੈਸ ਆਨਲਾਈਨ ਮਤਲਬ ਸੋਸ਼ਲ ਮੀਡੀਆ ਤੇ। ਆਪਣੀ ਜੀਪੀਐਸ ਤੇ ਪਾ ਦਿਓ। ਜਿੱਦਰ ਦੀ ਵੀ ਲੋਕੇਸ਼ਨ ਪਾਓਗੇ। ਤੁਹਾਨੂੰ ਉਧਰ ਜੀਪੀਐਸ ਪਹੁੰਚਾ ਦੇਵੇਗਾ।
ਉਹ ਜਿਵੇਂ ਮੈਪ ਮੈਪ ਲਾ ਦਿਓ। ਮੈਪ ਚਲਾ ਦਿਓ। ਲੈ ਕੇ ਜਾਏਗਾ। ਗੱਲ ਕੀਤੀ ਏ।
ਹਾਂ ਜੀ ਉਹ ਤਾਂ ਗੱਲ ਹੋ ਗਈ ਨਾ ਅੱਜ ਕੱਲ ਨਾ ਲੋਕਾਂ ਨੂੰ ਮਦਰ ਮਦਦ ਵੀ ਬੜੀ। ਇਸ ਚੀਜ਼ ਤੋਂ।
ਲੋਕੀ ਇਹ ਹੋ ਗਿਆ ਬਈ ਆਪਾਂ ਐਡਵਾਂਸ ਚੱਲ ਰਹੇ ਹਾਂ ਹੁਣ।
ਹਾਂ ਸਹੀ ਗੱਲ ਹ ਹੁਣ ਦੇਖ ਸਕਦੇ ਹੋ ਜਿਵੇਂ ਤੁਸੀਂ ਟਰੇਨ ਤੇ ਜਾ ਰਹੇ ਹੋ ਤੁਸੀਂ ਬਾਹਰ ਦਾ ਨਹੀਂ ਖਾਣਾ ਸਟੇਸ਼ਨ। ਵਗੈਰਾ ਦਾ ਤੁਹਾਨੂੰ ਨਹੀਂ ਵਧੀਆ ਲੱਗਦਾ ਤੁਸੀਂ ਨਾ ਆਰਡਰ ਜੋਮੈਟੋ ਦੇ ਯਸ ਨੀਕੀ ਦੇ ਤੁਸੀਂ ਆਪਣੀ ਲੋਕੇਸ਼ਨ ਕਿ ਅਗਲਾ ਸਟੇਸ਼ਨ ਮੇਰਾ ਤੇ ਆਪਣੇ ਡਿੱਬੇ ਦਾ ਨੰਬਰ ਦੇ ਦੋ ਉਧਰ ਐਪ ਤੇ
ਗੇਟ ਤੇ ਛੜਾ
ਹਾਂ ਗੇਟ ਤੇ ਫੜਾ ਕੇ ਜਾਏਗਾ ਤੇ ਕੈਸ਼ ਡਲੀਵਰੀ ਬਈ ਮਤਲਬ ਨੁਕਸਾਨ ਨਹੀਂ ਅਗਰ ਤੁਹਾਨੂੰ ਲੱਗਦਾ ਕਿ ਟਰੇਨ ਨਿਕਲ ਜਾਏਗੀ ਉਹਨਾਂ ਦੇ ਆਉਣ ਤੋਂ
ਹਾਂਜੀ ਹਾਂਜੀ
ਤੇ ਤੁਸੀਂ ਆਨਲਾਈਨ ਬਿਲ ਕਰ ਨਹੀਂ ਸਕਦੇ ਨਾ ਪਹਿਲੇ ਤਾਂ ਉਹ ਕੈਸ਼ੋਟ ਡਿਲੀਵਰੀ ਦਾ ਵੀ ਸਹੂਲਤਾਂ ਰੱਖਦੇ ਨੇ ਕਿ
ਵੇਖੋ ਆਪਣਾ ਔਰ ਜੋ ਠੀਕ ਹ ਤਾਂ ਦੋ ਆਨੀ ਪੈਸੇ ਦੇਣ ਦੀ ਕੋਈ ਜਰੂਰਤ ਨਹੀਂ ਹੈ ਖਾਣਾ ਹਰਜੋ ਖਾਣੇ ਦੀ ਕੁਆਲਿਟੀ ਬਿਲਕੁਲ ਠੀਕ ਹ ਵਧੀਆ ਹੈਗਾ ਖਾਣਾ ਤਾਂ ਉਹਨਾਂ ਨੂੰ ਪੈਸੇ ਅ
ਹਾਂ ਤੇ ਤੁਸੀਂ ਰਿਟਰਨ ਵੀ ਕਰ ਸਕਦੇ ਹੋ
ਤੁਸੀਂ ਰਿਟਨ ਵੀ ਪਾ ਸਕਦੇ ਹੋ ਵੈਸੇ ਤਾਂ ਕੋਈ ਗੱਲ ਨਹੀਂ ਸੋਸ਼ਲ ਮੀਡੀਆ ਤੇ ਤਾਂ ਅੱਜ ਕੱਲ ਸਹੀ ਗੱਲ ਹੈ ਤੁਸੀਂ ਘਰ ਬੈਠੇ ਹੋ ਤੁਹਾਨੂੰ ਕੋਈ ਰੈਸਿਪੀ ਨਹੀਂ ਆਉਂਦੀ ਜੇ ਤੁਸੀਂ ਕਿਧਰੇ ਅਗਰ ਬਾਹਰ ਚਲੇ ਗਏ ਹਾਂ ਯੂਟਿਊਬ ਖੋਲੋ। ਜਿਹੜੀ ਮਰਜ਼ੀ ਰੈਸਪੀ, ਸਰਚ ਮਾਰੋ ਸਾਰੀ ਆ ਜਾਏਗੀ। ਤੁਹਾਨੂੰ ਇੱਕ ਇੱਕ ਪੁਆਇੰਟ ਦੱਸਣਗੇ ਇੱਕ ਇੱਕ ਚੀਜ਼ ਦੱਸਣਗੇ। ਸਾਰੇ ਦੱਸਣਗੇ ਕਿ ਐਵੇਂ ਐਵੇਂ ਪਾਣੇ ਨੇ
ਹਮ।
ਤੇ ਕਦੋਂ ਕਦੋਂ ਪਾਣੇ ਨੇ।
ਹਾਂ ਅੱਜ ਕੱਲ੍ਹ ਯੂਟਿਊਬ ਤੇ ਲੋਕੀ ਸੋਸ਼ਲ ਮੀਡੀਆ ਤੇ ਆਪਣੇ ਵਲੋਗਸ ਪਾ ਕੇ ਆਪਣੀ ਸ਼ੋਟਸ ਪਾ ਕੇ ਪੈਸੇ ਵੀ ਕਮਾ ਉਹ ਨੂੰ ਵਿਊਜ਼ ਜਿਆਦਾ ਆਉਂਦੇ ਨੇ ਤਾਂ ਪੈਸੇ ਆਉਂਦੇ ਨੇ ਯੂਟਿਊਬ ਉਹਨਾਂ ਨੂੰ ਪੈਸੇ ਦਿੰਦਾ
ਸਹੀ ਗੱਲ ਹੈ ਹੁਣ ਤੁਸੀਂ ਦੇਖ ਸਕਦੇ ਹੋ ਜਿਵੇਂ ਕਈ ਗਰੀਬ ਘਲੇ ਹੁੰਦੇ ਨੇ ਤੇ
ਜੀ।
ਕੀ ਨਾਮ ਹੈ ਉਹ ਵਲੋਗ ਵਗੈਰਾ ਬਣਾਉਣੇ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਪਤਾ ਅਗਰ ਕਿਉਂਕਿ ਦਿਹਾੜੀ ਮਾਰ ਕੇ ਤਾਂ ਇੰਨਾ ਘਰ ਚੱਲਦਾ ਨੀ ਬਲੋਗ ਬਨਾਉਣੇ ਸ਼ੁਰੂ ਕਰ ਨੇ ਦੋ ਮਹੀਨੇ ਤਿੰਨ ਮਹੀਨੇ ਕਈਆਂ ਨੂੰ ਸੱਤ ਸੱਤ ਅੱਠ ਅੱਠ ਸਾਲ ਵੀ ਲੱਗ ਜਾਂਦੇ ਨੇ। ਮਹੀਨ ਸੱਤ ਅੱਠ ਮਹੀਨੇ ਜਾਂ ਇੱਕ ਸਾਲ ਲੱਗ ਜਾਂਦਾ ਹੈ।
ਤੇ ਜਦੋਂ ਉਹਨਾਂ ਦੀ ਕੋਈ ਰੀਲ ਵਾਇਰਲ ਹੁੰਦੀ ਬਸ ਉਸ ਤੋਂ ਬਾਅਦ ਉਹ ਵਾਇਰਲ ਹੀ ਹੋਣੇ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਪੈ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਨੇ ਵਧੀਆ।
ਹਾਂਜੀ ਹ ਜਿਵੇਂ ਜਿਹੜੇ ਮਸ਼ਹੂਰ ਮਸ਼ਹੂਰ ਹੈਗੇ ਨੇ ਹੀਰੋ ਹੋ ਗਏ ਜਿਵੇਂ ਉਹਨਾਂ ਨੂੰ ਕੰਪਨੀਆਂ ਹੁੰਦੀਆਂ ਉਹ ਉਪਰ ਦਿੰਦੀਆਂ ਬਈ ਸਾਡੀੇ ਸੋਸ਼ਲ ਮੀਡੀਆ ਤੇ ਐ ਪ੍ਰੋਡਕਟਾਂ ਦੀ ਐ ਕਰੋ। ਤੇ ਉਹ ਕਰਦੇ ਨੇ ਉਹਨਾਂ ਨੂੰ ਵੀ ਪੈਸੇ ਮਿਲਦੇ ਨੇ ਅਹ ਉਹਨਾਂ ਨੂੰ ਪੈਸੇ ਮਿਲਦੇ ਨੇ ਉਹਨਾਂ ਨੂੰ ਉਹ ਹੇ ਪ੍ਰੋਡਕਟ ਮਿਲਦੇ ਨੇ ਸਾਰੇ ਉਹ ਜਿਹੜੇ ਕਰਦੇ ਨੇ।
ਸਹੀ ਗੱਲ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਤਾਂ ਸ਼ੋਪਿੰਗ ਬਹੁਤ ਜ਼ਿਆਦਾ ਹੋ ਗਈ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਓਨਲਾਈਨ ਵਾਲੇ ਉਹ ਚਲਾ ਦਿੰਦੇ ਨੇ ਨਾ ਕਿ ਨਾਮ ਹੈ? ਔਫਰ, ਦੀਵਾਲੀ ਦੇ ਨੇੜੇ- ਤੇੜੇ ਤੇ ਲੋਕੀ ਵੇਖਦੇ ਨੇ ਕਿ ਭਾਈ ਚੱਲ ਚੀਜ਼ ਸਸਤੀ ਮਿਲਦੀ ਪੰਜ -ਸੱਤ ਹਜ਼ਾਰ ਸਸਤੀ ਚੀਜ਼ ਕਦੀ ਕੋਈ ਕੂਲਰ ਮੰਗਾ ਲੈਂਦਾ ਹੈ, ਕਦੀ ਕੋਈ ਫਰਿਜ ਮੰਗਾ ਲੈਂਦਾ ਹੈ, ਕਦੀ ਟੀਵੀ ਆ ਜਾਂਦਾ ਹੈ।
ਔਨਲਾਈਨ ਦੇ ਫਾਇਦੇ ਵੀ ਬੜੇ ਨੇ ਸੋਸ਼ਲ ਮੀਡੀਆ ਵਗੈਰਾ ਦੇ
ਹਾਂਜੀ। ਹੁਣ ਉਫਰ ਦੀਵਾਲੀ ਦੇ ਜ਼ਿਆਦਾ ਲੱਗਦੇ ਨੇ। ਦੀਵਾਲੀ ਤੇ ਅਸੇ -ਅਸੇ ਉਫਰ ਲੱਗਦੇ ਨੇ ਜੀਵੇ
ਹਾਂਜੀ, ਸਹੀ ਗੱਲ ਹੈ। ਬਸ ਉਹੀ ਗੱਲ ਹੈ ਨਾ, ਕਿਉਂਕਿ ਅੱਜ ਕੱਲ੍ਹ ਨਾ ਸਕੈਮਰ ਵੀ ਬੜੇ ਹੋ ਗਏ ਨੇ ਨਾ।
ਸੋਸ਼ਲ ਮੀਡੀਆ ਦਾ ਬੜਾ ਸਕੈਮ ਹੋ ਗਿਆ ਹੈ ਜਿਵੇਂ, ਜਿਵੇਂ ਤੁਹਾਨੂੰ ਕੋਈ ਫੌਨ ਆਏਗਾ। ਮੰਨ ਲਓ ਸਾਡੇ ਘਰ ਕੋਈ ਬਜ਼ੁਰਗ ਹੈਗਾ। ਉਹਨੂੰ ਫੋਨ ਆਏਗਾ ਉਹਨੂੰ ਨਾ ਰਾਤ ਉਹਨੂੰ ਇੱਕ ਤਰੀਕੇ ਨਾਲ ਰਾਹ ਦਿੰਦੀ ਆ। ਬਈ, ਸਾਡਾ ਬੈਂਕ ਅਕਾਊਂਟ ਫਰੀਜ ਹੋਣ ਲੱਗਿਆ ਫਟਾਫਟ ਓ ਟੀ ਪੀ ਭੇਜੋ। ਇਹ ਕਰੋ ਉਹਨਾਂ ਨੂੰ ਪਤਾ ਉਹਨਾ ਨੂੰ ਤਾਂ ਪਤਾ। ਬਈ ਚਾਰ ਨੰਬਰ ਦਾ ਓਟੀਪੀ ਹੈਗਾ ਉਹ ਭੇਜ ਦੇਣ ਗੇ। ਬਾਕੀ ਉਹਨਾ ਨੇ ਆਪਣਾ ਕੰਮ ਕਰ ਦੇਣਾ
ਸਹੀ ਗੱਲ ਏ। ਬੰਦਾ ਨਾ ਬਸ ਉਸ ਟਾਈਮ ਦਿਮਾਗ ਲਾ ਲੇ, ਲਾ ਲੇ ਜੀ ਤਾਂ ਬਾਅਦ ਇਚ ਤਾ ਫਿਰ ਪਛਤਾ ਹੈਗਾ ਹੀ। ਜਦੋਂ ਪੈਸੇ ਨਿਕਲ ਜਾਂਦੇ ਨੇ ਨਾ ਬੈਂਕ ਅਕਾਊਂਟ ਵਿੱਚੋਂ
ਹਾਂਜੀ, ਉਹਦਾ ਕੋਈ ਹਾਲ ਵੀ ਨੀ ਆ। ੳ ਨਿਕਲ ਗੇ ਤੇ ਨਿਕਲ ਗੇ
ਹਾਂ, ਸਹੀ ਗੱਲ ਏ। ਬਸ ਉਹੀ ਨਾ ਜਿਹੜਾ ਬੰਦਾ ਟੈਮ ਤੇ ਦਿਮਾਗ ਲਾ ਗਿਆ। ਜਿਹੜਾ ਬੰਦਾ ਸੈਲਫ ਡਿਪੈਂਡੈਂਟ ਖੁਦ ਕਿ ਹੈਗਾ ਆਪਣੇ ਆਪ ਦਾ ਉਹ ਬੰਦਾ ਬਚ ਸਕਦਾ ਹੈ। ਜਿਹੜਾ ਸਮਝਦਾਰੀ ਨਾ ਵਿਖਾਏ ਉਹ ਫੇਰ, ਸਫਾਈ ਹੋ ਜਾਂਦੀ ਉਹਦੀ
ਹੁਣ ਕਈ ਬੰਦੇ ਹੈਗੇ ਨੇ ਸੋਸ਼ਲ ਮੀਡੀਆ ਤੇ, ਸਫਾਈ ਕਰਨ ਵਸਤੇ ਬੜਾ ਪੈਸਾ ਚੋਰੀ ਕਰਦੇ ਨੇ, ਬੜੇ ਸਕੈਮ ਕਰਦੇ ਨੇ ਐ ਇਹ ਸਾਰੇ ਸੋਸ਼ਲ ਮੀਡੀਆ ਦੀ ਜਾ ਹੌ ਰਹੇ ਨੇ। ਜਦ ਤੱਕ ਸੋਸ਼ਲ ਮੀਡੀਆ ਨਹੀਂ ਸੀ ਤਾਂ ਥੋੜ੍ਹੇ ਨਾ ਹੁੰਦੇ ਸੀ ਐਹੋ ਜੇ ਸਕੈਮ ਤਾਂ ਤੇ ਉਹ ਉਹਨਾਂ ਦੇ ਖਾਤੇ ਚ ਵੇੇਖ ਵੀ ਨੀ ਪਾਉਂਦੇ ਸੀ। ਹੁਣ ਤਾਂ ਇਹਨਾਂ ਨੂੰ ਸਭ ਪਤਾ ਹੈ ਬਈ ਇਹਨਾਂ ਦੇ ਖਾਤੇ ਚ ਕਿੰਨਾ ਪੈਸਾ ਹੋਣਾ। ਕਿੰਨਾ ਨਹੀਂ ਹੋਣਾ। ਐ ਕਿੰਨੇ ਅਮੀਰ ਹੋਣੇ ਨੇ ਤੇ ਉਹ, ਆਪਣੇ ਆਪ ਹੀ ਉਹਨਾਂ ਦੇ ਬਜ਼ੁਰਗਾਂ ਨੂੰ ਫੋਨ ਕਰਦੇ ਨੇ ਬਹੀ ਸਾਡਾ ਕੰਮ ਨੇ
ਹਾਂ ਹੁਣ ਤੁਸੀਂ ਦੇਖ ਸਕਦੇ ਹੋ ਜਿਵੇਂ, ਹੁਣ ਜਿਵੇਂ, ਜਿਵੇਂ ਤੁਸੀਂ ਦੇਖ ਸਕਦੇ ਹੋ। ਸੋ ਸੋਸ਼ਲ ਮੀਡੀਆ ਅੱਜ- ਕੱਲ ਇੰਨਾ ਵਧ ਗਿਆ ਬੰਦੇ ਕੈਸ਼ ਪੈਸ਼ੇ ਪੈਸੇ ਰੱਖਦੇ ਨੀ ਅੱਜ ਕੱਲ ਓਨਲਾਈਨ ਹੀ ਸਕੈਨ ਕੀਤੇ ਪੈਸੇ। ਓਨਲਾਈਨ ਹੀ ਦੂਜੇ ਜਿਹਦੇ ਅਕਾਊਂਟ ਵਿੱਚ ਪਹੁੰਚ ਜਾਂਦੇ ਨੇ
ਕਿਉਂਕਿ ਪਹਿਲੇ ਜਦੋਂ ਕੈਸ਼ ਹੁੰਦੇ ਸੀ ਨਾ, ਚੋਰੀ ਚਕਾਰੀ ਵੀ ਬੜੀ ਹੁੰਦੀ ਸੀ।
ਇੰਨੀ ਐ ਤੇ ਗੱਲ ਏ
ਉਹੀ ਗੱਲ ਹੈ ਨਾ, ਜਿਸ ਚੀਜ਼ ਦਾ ਫਾਇਦਾ ਉਸ ਚੀਜ਼ ਦਾ ਨੁਕਸਾਨ ਤਾਂ ਹੈ, ਹੁਣ ਬੰਦਾ ਨੁਕਸਾਨ ਦੇਖਦਾ ਰਹੇਗਾ ਫਿਰ ਉਹਨੂੰ ਫਾਇਦਾ ਨੀ ਵਿਖੇਗਾ
ਹੋਰ ਵਧੀਆ ਸਭ, ਚਲੋ ਠੀਕ ਹੈ ਭਾਜੀ।
ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਭਾਜੀ ਤੁਹਾਡੇ ਨਾਲ ਗਲ ਕਰਕੇ ਵਧੀਆ ਲੱਗਿਆ।